ਹੈਲੋ
ਹੈਲੋ ਹੰ ਹੈਲੋ ਹੈਲੋ ਹਾਂਜੀ ਸਾਸਰੀ ਹਾਂਜੀ ਸਾਸ਼੍ਰੀਕਾਲ ਜੀ। ਹੋਰ ਠੀਕ ਓ ਤੁਸੀ?
ਹਜੀ
ਹਾਂਜੀ ਹੋਰ ਕੀ ਕਰਦੇ?
ਹੋਰ ਕੀ ਕਰ ਰੇ ਸੀ?
ਅਸੀਂ ਬਸ ਫ੍ਰੀ ਸੀ ਹੋਈ ਦੀ ਸੀ। ਹਾਂਜੀ, ਹਾਂਜੀ ਤੁਸੀ ਸੁਣਾਓ?
ਸਭ ਵਧੀਆ ਅਸੀ ਵੀ ਫਰੀ ਸੀਗੇ।
ਅੱਛਾ ਮੈਂ ਕਿਆ ਚਲੋ ਫਿਰ ਕਾੱਲ ਕਰੀਏ, ਯਾਦ ਕਰੀਏ।
ਹਾਂ
ਭਰਜਾਈ ਨੂੰ ਹੈ। ਹੋਰ ਬੱਚੇ ਤੁਹਾਡੇ
ਹੋਰ? ਹਾਂਜੀ ਬੋਲੋ ਨਾ।
ਹਾਂਜੀ ਮੈਂ ਕਿਆ ਬੱਚੇ ਠੀਕ ਨੇ ਤੁਆਡੇ?
ਹਾਂਜੀ, ਬੱਚੇ ਠੀਕ ਨੇ ਖੇਲ ਰਏ ਨੇ। ਹਲੇ ਸਕੂਲ ਨੀ ਚਾਲੂ ਹੈਏ ਨਾ ਉਧਰ ਪਾਸੇ?
ਠੀਕ ਐ, ਠੀਕ ਐ ਹਾਂਜੀ ਇੱਕ ਤਰੀਕ ਤੱਕ ਤੇ ਛੁੱਟੀਆਂ ਈ ਨੇ ਨਾ ਸਾਰੇ ਬੱਚਿਆਂ ਨੂੰ।
ਹਾਂ, ਹਾਂ ਨਈ ਸਾਾਡੇ ਤਾਂ ਹੋ ਜਾਂਦੇ ਸੀ ਇੱਧਰ ਮਤਲਬ ਟਵਨਟੀਨ ਤਕਰ ਹੋ ਜਾਂਦੇ ਸੀ ਸਟਾਰਟ। ਇਸ ਵਾਰ ਲੇਟ ਕਰਤਾ ਏ ਹਾਂਜੀ ਗਰਮੀਆਂ ਸਨ ਨਾ ਇਸ ਕਰਕੇ ਥੋੜ੍ਹੀ ਲੇਟ ਹੋ ਗਈ।
ਓਕੇ ਓਕੇ, ਅੱਛਾ ਅੱਛਾ ਹਾਂ ਚਲੋ ਕੋਈ ਨੀ ਹੋਰ ਸੁਣਾਓ?
ਬਸ ਵਧੀਆ ਫਿਰ ਅੱਜ ਦਾ ਐਪੀਸੋਡ? ਅੱਜ ਦਾ ਐਪੀਸੋਡ ਦੇਖਿਆ ਸੀ ਤੁਸੀ?
ਨਈ ਅੱਜ ਦਾ ਮਿਸ ਹੋ ਗਿਆ ਮੇਰੇ ਕੋਲੋਂ ਹਾਂ ਅੱਜ ਦਾ ਮੇਰੇ ਕੋਲ ਕੋਲੋਂ ਨਾ ਮਿਸ ਹੋ ਗਿਆ ਸੀਗਾ।
ਅੱਛਾ, ਅੱਜ ਤੋਂ ਬੜਾ ਅੱਛਾ ਐਪੀਸੋਡ ਆਇਆ ਸੀਗਾ।
ਅੱਛਾ, ਹਾਂ ਅੱਜ ਨਾ ਮੈਨੂੰ ਟਾਈਮ ਈ ਨੀ ਲੱਗਾ ਮਾਰਕੀਟ ਚਲੇ ਗਏ ਨਾ ਅਸੀਂ। ਅੱਜ ਥੋੜਾ ਜੇਆ ਮਾਰਕੀਟ ਦਾ ਕੰਮ ਸੀਗਾ ਤਾਂ ਫੇਰ ਉੱਥੇ ਬਾਜ਼ਾਰ ਵਿੱਚ ਈ ਕਾਫੀ ਟਾਈਮ ਲੱਗ ਗਿਆ ਹਾਂ ਚਾਰ ਵਜੇ ਆਏ ਆ ਉੱਥੋਂ ਮੈਂ ਬਾਜ਼ਾਰੋਂ ਦੀ। ਫਰੀ ਹੋ ਕੇ ਹਾਂ ਹੁਣ ਦੇਖੁੰਗੀ ਹੁਨੇ ਠੇਰ ਕੇ ਫਰੀ ਹੋ ਕੇ ਹਾਂਜੀ।
ਏਪੀਸੋਡ ਚ ਓ ਨੀ ਬੁੱਢੀ ਜਿੜੀ ਜਿਨੂੰ ਅਧਰੰਗ ਹੋਇਆ ਸ
ਹਾਂਜੀ ਹਾਂਜੀ ਅੱਛਾ ਠੀਕ ਹੋ ਗਈ ਏ
ਉਹ ਮੰਨੂੰ ਉਹ ਨੀ ਮੰਨੂੰ ਨੀ ਹੈਗੀ
ਹਾਂਜੀ ਹਾਂਜੀ
ਉਹ ਉਹਨੂੰ ਉਹਨੂੰ ਵਾਸ਼ਰੂਮ ਆਇਆ ਸੀ ਨਾ ਤੇ ਉਹ ਬਲ ਬਲਜੀਤ ਨੂੰ ਕਰਾ ਨਹੀ ਰਹੀ ਸੀ ਵਾਸ਼ਰੂਮ
ਅੱਛਾ ਅੱਛਾ ਠੀਕ ਹੈ
ਤੇ ਫੇਰ ਉਹ ਕੁੜੀ ਕੋਲ ਦੇਖਿਆ ਨਹੀਂ ਗਿਆ ਕਿ ਆਪਣੀ ਦਾਦੀ ਦਾ ਦੁੱਖ ਤੇ ਫਿਰ ਉਹਨੇ ਰੱਬ ਨੂੰ ਪ੍ਰਾਰਥਨਾ ਕੀਤੀ ਕਿ ਬਈ ਮੇਰੇ ਦਾਦੀ ਨੂੰ ਠੀਕ ਕਰਦੋ ਕਰਕੇ ਤੇ ਉਹ ਫੇਰ ਉਹਨਾਂ ਨੇ ਸ਼ਰਤ ਲਗਾਈ ਆ ਤੇ ਫੇਰ ਤੇਰੀ ਸ਼ਕਤੀਆਂ ਰਹਿਣਗੀਆਂ ਜਾਂ ਫਿਰ ਤੇਰੀ ਦਾਦੀ ਠੀਕ ਖੋਏਗੀ ਤੇ ਉਹਨੇ ਕਿਹਾ ਮੇਰੀ ਦਾਦੀ ਨੂੰ ਠੀਕ ਕਰ ਦੋ
ਕਰਦੋ ਹਾਂ ਹੋਏ
ਹਾਂ ਤੇ ਉਹ ਠੀਕ ਹੋ ਗਏ ਫੇਰ ਬਲ ਬਲਜੀਤ ਨੂੰ ਖੂਬ ਕੁ ਕੁੱਟਿਆ ਉਹਨੇ
ਅੱਛਾ ਦਾਦੀ ਨੇ ਸਸ ਨੇ ਹਾਂ ਉਹ ਮਾਰ ਖਾਨਦੋਗੀ ਬਸ ਸਸ ਹੈਗੀ ਆ ਵਿੱਚ ਸਾਰੇ 'ਚ ਹਾਂ ਚੱਲ ਵਧੀਆ ਹੋ ਗਿਆ ਹੁਣ ਦਾਦੀ ਖੂਬ ਕੁੱਟਦੀ ਆ ਉਹਨੂੰ ਬੜਾ
ਬੜਾ ਮਜ਼ਾ ਆਇਆ ਸੀ ਅੱਜ ਦੇ ਐਪੀਸੋਡ ਵਿੱਚ
ਹਾਂ ਚਲੋ ਦੇਖੋਗੀ ਉਹਨੇ ਜਦੋਂ ਦੇਖਣੀ ਆਂ ਫਰੀ ਹੋ ਕੇ ਨਾ ਜਰਾ ਹਾਂ ਮਜ਼ਾ ਆਏਗਾ
ਹਾਂ ਅੱਛਾ ਲੱਗਦਾ
ਮਤਲੱਬਦੀ ਵੀ ਦੇਖਦੇ ਹੋ ਮਤਨਲਬ ਕਿੰਨੇ ਐਪੀਸੋਡ ਹੋ ਗਏ, ਕਾਫੀ ਮੈਂ ਦੇਖੇ ਹੀ ਨੀ ਮੇਰੇ, ਓਹ ਵੀ ਮੇਰੇ ਬੜੇ ਮਿਸ ਹੋਏ ਦੇ ਨੇ। ਹਾਂ, ਓਹਦੇ ਵਿੱਚ ਬੱ ਬੱਚੇ ਵੱਡੇ ਹੋ ਗਏ ਨੇ ਨਾ। ਹਾਂ, ਮੈਂ ਦੇਖਿਆ ਨੀ ਨਾ ਮੈਂ ਛੋਟੇ ਹੁੰਦੇ ਦਾ ਈ ਹਜੇ ਥੋੜਾ ਦੇਖ ਕਿਆ ਏ, ਓਹਦੇ ਕਾਫੀ ਐਪੀਸੋਡ ਮੇਰੇ ਮਿਸ ਨੇ।
ਹੂੰ, ਉਹਦੇ 'ਚ ਤੇ ਮਿੰਦੋ ਦੀ ਮਿੰਦੋ ਦੀ ਐ ਐਂਟਰੀ ਹੋ ਗਈ ਮਤਲਬ ਦੁਨੀਆ ਵਿਚ।
ਅੱਛਾ ਅੱਛਾ, ਠੀਕ ਹੈ ਠੀਕ ਹੈ।
ਓਹ ਜੇ ਦੇਵ ਨੀ ਹੈਗਾ ਸੀ, ਛੋਟਾ ਮੁੰਡਾ ਸੀ ਓਹ ਬਲਜੀਤ ਨੇ ਅਪਣੀ ਝੋਲੀ ਪਵਾਇਆ ਸੀ ਜੇੜਾ।
ਜੀ ਹਾਂਜੀ।
ਤੇ ਓਹ ਫਿਰ ਹੁਣ ਮਹਿੰਦੋ ਆ ਗਈ ਏ ਉਂਹਦੀ ਦੁਕਾਨ ਤੇ ਸ਼ੋਪ ਤੇ, ਜੋਬ ਕਰਨ ਅਸਤੇ ਕੰਪਿਊਟਰ ਦੀ। ਹਾਂ, ਤੇ ਹੁਣ ਓ ਓ ਦੂਰਾਨ ਦਾ ਰਿਲੇਸ਼ਨਸ਼ਿਪ ਬੰਨੇਗਾ ਹੁਣ।
ਹਾਂਜੀ ਹਾਂਜੀ, ਹਾਂ ਚਲੋ ਵਧੀ ਓਹਦਾ ਨੀ ਅੱਜ ਦਿਖਾਇਆ ਲਾਡਲੀਆਂ ਵਿੱਚ ਸੁਮਨ ਦਾ। ਵੀ ਓਹ ਆਉੰਦੇ ਨੇ ਓਹਦੇ ਓਹ ਮਿੰਦ ਓਹ ਆਉਦਾ ਨੀ ਓਹਨਾ ਨੂੰ ਕੈਣ ਓਹਦਾ ਪਾਠ ਵਗੈਰਾ ਦਾ ਘਰ ਦਾ।
ਹਾਂਜੀ, ਓਹ ਤੇ ਫਿਰ ਓਹ ਅੰਦਰ ਨੀ ਵੜਨ ਦੇੰਦੀ ਨਾ ਓਹ ਅੰਦਰ ਆਣ ਨੀ ਦਿੰਦੀ ਹੈਗੀ ਓਹ। ਬੋਣ ਦੀ ਵੋਟੀ ਬੁਟੱਰ ਦੀ। ਤੇ ਫਿਰ ਓਹ ਬਾਰ ਈ ਬਾਹਰ ਈ ਓਹ ਕਰ ਕਰਦੇ ਨੇ ਬਾਹਰ ਹੀ ਚੇਅਰ ਵਗੈਰਾ ਲੈ ਜਾਂਦਾ ਓਹ। ਆਪਣੀ ਵੋਟੀ ਨੂੰ ਕਹਿੰਦਾ ਜੇ ਤੂੰ ਅੰਦਰ ਨੀ ਅਲ ਆਣਾ ਮਤਲਬ ਅੰਦਰ ਨੀ ਆਏਗੀ ਤੇ ਮਤਲਬ ਬਾਹਰ ਤੇ ਮੈਂ ਉਹਨਾਂ ਨੂੰ ਬਿ ਮੀ ਬਿਠਾ ਸਕਣਾ ਵਾ ਨਾ। ਮੇ ਤੇ ਮੈਂ ਤੇ ਉਨ੍ਹਾਂ ਦੀ ਇੱਜ਼ਤ ਕਰਨੀ ਮੇਰਾ ਭਰਾ ਹੈਗਾ। ਤੇ ਫਿਰ ਓਹ ਬਾਹਰ ਹੀ ਚੇਅਰ ਵਗੈਰਾ ਲੈ ਜਾਂਦਾ ਐ। ਫੇਰ ਉੰਹਦੀ ਸੱਸ ਬਾਹਰ ਹੀ ਪਾਣੀ ਵਗੈਰਾ ਲੈ ਜਾਏਗੀ ਕਰੇਗੀ। ਤੇ ਓਹ ਦੱਸਿਆ ਸੀ, ਫਿਰ ਓਹ ਵੀ ਬੜਾ ਗੁੱਸਾ ਹੁੰਦੀ ਹੈਗੀ ਆ ਕੇ। ਓੰਹਦੀ ਮਹਿੰਦੇ ਦੀ ਵੋਟੀ ਓਹ ਕੈਂਦੀ ਸਾਡੀ ਇੱਜਤ ਨੀ ਹੋਈ ਹੈਗੀ, ਇਸ ਸਰਾ ਉਸਰਾ ਤੇ ਓ ਕੈੰਦੀ ਹੁਣ ਬ ਬੂਟਰ ਵੀ ਆਏਗਾ ਨਾ, ਤੇ ਐਨੂੰ ਵੀ ਅੰਦਰ ਨੀ ਵੜਨ ਦਾਂਗੇ, ਏਨੂੰ ਵੀ ਬਾਰੋਂ ਈ ਪਾਣੀ ਪਿਆਵਾਂਗੇ। ਬਾਰ ਈ
ਹੂੰ, ਹੂੰ, ਹੂੰ। ਅੱਛਾ ਅੱਛਾ, ਅ
ਓੰਦੀ ਜੋ ਭਾਬੀ ਹੈਗੀ ਨਾ, ਮੇਹੁੰਣ ਦੀ
ਹਾਂਜੀ ਹਾਂਜੀ, ਹਾਂ ਬਸ ਓ ਸਾਰਾ ਕੰਮ ਉਹਨਾਂ ਦੀ ਐ ਭੜਕਾਣ ਦਾ ਤੇ, ਓਦਾਂ ਤੇ ਓਦੀ ਵੋਟੀ ਠੀਕ ਹੈਗੀ ਐਂ, ਹਾਂ। ਓਦਾ ਤਾਂ ਠੀਕ ਹੈ, ਓ ਭਰਾ ਭਰਜਾਈਓ ਈ ਥੋੜ੍ਹਾ ਭੜਕਾ ਦਿੰਦੇ ਨੇ ਓਨੂੰ।
ਹੂੰ ਹੂੰ ਹੂੰ, ਨਾਲੇ ਹੁਣ ਓਧਰ ਆ ਗਈ ਏਨਾ, ਮਤਲਬ ਹੁਣ ਸੈ਼ਰ ਆ ਗਈ ਏ। ਤੇ ਓਹ ਸੈ਼ਰ ਵਾਲਾ, ਥੋੜ੍ਹਾ ਐਟੀਟਿਊਡ ਦੇ ਵਿੱਚ ਹੈਗੈ।
ਹਾਂ ਹਾਂ, ਹੁਣ ਤਾਂ ਇੰਗਲਿਸ਼ ਵੀ ਬੋਲਣ ਲੱਗ ਗੀ ਐ।
ਹਾਂ, ਟੁੱਟੀ-ਫੁਟੀ, ਓ ਉਨੇ ਕਿਆ ਤੇ ਸੀਗਾ ਅ ਅ ਉੰਦੇ ਦਿਓਰ ਨੇ, ਕੈੰਦਾ ਭਾਬੀ ਓ ਤੂੰ ਬ ਮ੍ਹਿੰਦੇ ਆਪਣੇ ਪੁ ਮੁੰ ਡੇ ਦੀ ਜਗ੍ਹਾ, ਕਿਤੇ ਪਾਭੀ ਨੂੰ ਤਾਂ ਨੀ ਸਕੂਲ ਪਾਤ
ਸਕੂਲ ਪਾਤਾ ਹਾਂ, ਹਾਂ। ਐ ਤੇ ਮੈ ਸੁਣਿਆ ਸੀਗਾ ਹਾਂ, ਹਾਂਜੀ ਹਾਂਜੀ, ਵੈਸੇ ਹੈ ਵਧੀਆ ਨੇ ਓਦਾਂ। ਹਾਂ ਸਾਰੇ ਐਪੀਸੋਡ, ਹਾਂ ਚਲੋ। ਹੋਰ?
ਬਸ ਚੰਗਾ। ਮੌਸਮ ਠੀਕ ਹੇਗਾ, ਕੱਲ ਆਈ ਸੀ ਬਾਰਿਸ਼, ਹੁਣ ਨੂੰ ਦੋ ਦਿਨਾਂ ਤੋਂ ਨੂੰ ਆਈ ਤੇ ਔ ਕੱਲ ਥੋੜ੍ਹੀ ਰੈਈ ਸੀ, ਅੱਜ ਨੀ ਆਈ ਬਾਰਿਸ਼।
ਅੱਛਾ ਅੱਛਾ, ਹਾਂ ਸਾਡੇ ਵੀ ਐਧਰ ਖੂਬ ਗਰਮੀ ਹੋਈ ਦੀ ਐ ਬੌਤ, ਲੂ ਪੈ ਰੀ ਐ ਬਿਲਕੁਲ। ਬੁਜ਼ਾਰ ਗਏ ਆਂ ਅਸੀਂ ਤੇ ਏਨੇ, ਬੰਬ ਬੋਲ ਗਏ ਸਾਡੇ ਤੇ।
ਨਾ ਠੰਡ, ਗਰਮੀ ਪਥੇਰੀ ਪੈਂਦੀ ਉਸ ਪਾਸੇ।
ਹਾਂ ਬਹੁਤ ਗਰਮੀ ਹੈ, ਉਦੋਂ ਫਿਰ ਸ਼ਾਮੀ ਜਾਓ ਫ ਪਿਛਲਾ ਟਾਈਮ ਕੁਛ ਨੀ ਹੁੰਦਾ, ਐਵੇਂ ਰਾਤ ਪੈ ਜਾਂਦੀ ਹੈ ਫੇਰ, ਹਾਂ।
ਫਿਰ ਘਰ ਤਾਂ ਆਪਾਂ ਨੂੰ, ਘਰ ਦੀ ਟੈਨਸ਼ਨ ਆਉਂਦੀ ਹੈੋ। ਫੇਰ ਉਹ ਕੰਮ ਹੋਣ ਨੀ ਪੈਂਦੇ, ਉਹ ਮਾਰਕੀਟ ਦੁਪਹਿਰ ਹੀ ਜਾਣਾ ਸਹੀ ਰਹਿੰਦਾ, ਦੁਪਹਿਰ ਦਾ ਕੰਮ ਕਰਕੇ ਜਾਓ।
ਹਾਂਜੀ, ਹਾਂਜੀ ਹਾਂਜੀ, ਹਾਂ ਹੋਰ ਵੀ ਹਾਂ ਉਹ ਤੇ ਹੈ ਹੀ ਆ, ਹੁਣ ਤੁਹਾਨੂੰ ਪਤਾ ਪੇਕੇ ਆਏ ਸ਼ੋਪਿੰਗ ਤੇ ਚੱਲਦੀ। ਸ਼ਾਮ ਦਾ ਟਾਈਮ ਹੋਵੇ ਤੇ, ਹਾਂ
ਪਹਿਲੇ ਜਾਓ ਥੋੜੇ ਦਿਨ ਰਹੋ, ਫਿਰ ਜਾਨ ਦੇ ਟਾਈਮ ਤੇ ਰੋਜ਼ ਮਾਰਕੀਟ ਜਾਓ।
ਹਾਂਜੀ ਹਾਂਜੀ।
ਸਭ ਕੁਛ ਮਿਲਦਾ ਹੈ, ਪਰ
ਹਾਂਜੀ।
ਨਾਲੇ ਅਸੀਂ ਲੈ ਜਾਣਾ, ਇਹ ਲੈ ਜਾਣਾ, ਸਭ ਤੋਂ ਵਧੀਆ ਸੀਂ ਰਹਿੰਦੇ, ਹਾਂ ਪਰ ਪਹਿਲਾ ਪੇਕੇ ਵਾਲੀ
ਆਹ ਉਹ, ਉਹ ਤੇ ਹੈ ਹੀ ਹੈ, ਹਾਂਜੀ ਹਾਂਜੀ।
ਸਾਦਾ ਵੀ ਸਰਾਏ, ਅਸੀਂ ਵੀ ਜਾਣਦੇ ਹਾਂ ਨਾ। ਤੇ ਅਸੀਂ ਕੀ ਕਰਦੇ ਆਾਂ, ਪੂਰਾ ਸਾਲ ਹੀ ਪੂਰਾ ਕੱਪੜਾ ਕੁਪੜਾ ਸਭ ਲੈ ਕੇ, ਪੂਰੀ ਸਿਲਾਈ ਕਰਵਾ ਕੇ ਲੈ ਕੇ ਆਉਂਦੇ ਅਸੀਂ ਆਪਣੇ ਕਹਿੰਦੇ, ਕੁਛ ਨਹੀਂ ਖਰੀਦਦੇ।
ਅੱਛਾ ਅੱਛਾ, ਠੀਕ ਹੈ।
ਹੂ, ਸਾਡਾ ਉਸ ਤਰਾ ਜਿਵੇ ਅਸੀਂ ਸਾਰੇ ਪੈਂਣ ਸਿਸਟਰਸ ਵਗੈਰਾ ਇਕੱਠੀਆਂ ਹੁੰਦੇ ਨੇ ਪਰਜਾਈਆਂ ਮਾਰਕਿਟ ਜਾਂਦੇ ਹਾਂ, ਫਿਰ ਸਭ ਇਕੱਠਾ ਇਕੱਠਾ, ਇੱਕ ਦੂਜੇ ਦੀ ਪਸੰਦ ਦੀ ਚੀਜ਼ਾਂ ਲੈ ਕੇ ਡਿਸਕਸ ਕਰਕੇ ਸਭ ਫਿਰ ਉਹ ਪੂਰਾ ਸਾਲ ਦਾ ਸਟੋਕ ਲੈਕੇ ਰੱਖ ਲੈਆ।
ਅੱਛਾ ਹਾਂ। ਚਲੋ ਇਹ ਵਧੀਆ ਹਾਂ। ਇਕੱਠੇ- ਕੱਠੇ ਤੇ ਵੈਸੇ ਸ਼ੌਪਿੰਗ ਮੈਨੂੰ ਵਧੀਆ ਲੱਗਦੀ ਹੈ।
ਹਾਂ। ਇਸ ਲਈ ਤੇ ਕਰ ਲੈਂਣੇੇ ਹਾਂ ਫੇਰ ਭੈਣਾਂ ਵਗੈਰਾ ਹੋਣ। ਫਿਰ ਮੈਂ ਜਾਣਦੇ ਹੀ ਤਰ੍ਹਾਂਗੇ ਜਿਸ ਤਰ੍ਹਾਂ ਪਹਿਲ ਮਿਲ ਜਾਓ ਅ ਟਾਈਮ ਤੇ ਜਾਂਦੇ ਪਾ ਅਸੀਂ ਘੱਟ ਜਾਵਾਂਗੇ। ਪਰ ਜਾਂਦੇ ਟਮ ਤੇ ਸਾਡੇ ਸਿਸਟਰ ਸਾਰੀਆਂ ਜਾਨ ਮਿਲ ਰਹਿ ਮਿਲਣਾ ਹੁੰਦਾ ਨਹੀਂ।
ਹਾਂਜੀ। ਉਹ ਤੇ ਹੈ। ਹਾਂ, ਚਲੋ ਹਾਂ।
ਮਬਲਬ ਆਪਣਾ ਵੀਰਵਾਰ ਚੱਲ ਰਿਹਾ ਮਤਲਬ।
ਹਾਂ। ਤੁਹਾਡੀ ਆਵਾਜ਼ ਬੜੀ ਸਲੋਅ ਆ ਰਹੀ ਹੈ। ਹਾਂ -ਹਾਂ।
ਨੈਟਵਰਕ ਇਸ਼ੂ ਹੁੰਦਾ ਹੈ।
ਹਾਂਜੀ -ਹਾਂਜੀ। ਹਾਂ- ਹਾਂ, ਹੁਣ ਕਲੀਅਰ ਆ ਰਹੀ ਹੈ।
ਹਾਂ। ਇਹ ਥੋੜਾ -ਥੋੜ੍ਹਾ ਵਿੱਚ- ਵਿਚ ਨੈਟਵਰਕ ਨੈਟ ਚਲਾ ਜਾਂਦਾ ਥੋੜਾ ਜਾਂ।
ਅੱਛਾ- ਅੱਛਾ- ਅੱਛਾ, ਠੀਕ ਆ, ਠੀਕ ਆ ਹੂ, ਹੋਰ ਡਿਨਰ ਦੀ ਕਰ ਲਈ ਤਿਆਰੀ ਰਾਤ ਦੇ ਖਾਣੇ ਦੀ।
ਬਸ ਡਿਨਰ ਦੀ ਤਿਆਰੀ ਕਰਾਂਗੀ ਹੁਣ ਦਾਲ ਤਰੀ ਦੀ ਹੈ। ਤੁਅਰ ਦੀ ਤੁਹਾਡੇ ਤੁਰ ਦੀ ਦਾਲ ਨੂੰ ਤੁਅਰ ਦੀ ਦਾਲ ਹੀ ਕਹਿੰਦੇ ਨੇ‌।
ਸਾਡੇ ਇੱਧਰ ਸਾਂਬਰ ਕਹਿੰਦੇ ਸਾਂਬਰ ਬਣਾ ਰਹੇ ਆ। ਸਾਂਬਰ ਜਿਆਦਾ ਖਾਂਦੇ ਨਾ ਤੂਅਰ ਦੀ ਕਹਿੰਦੇ ਨੇ। ਅਰਹਰ ਵੀ ਕਹਿੰਦੇ ਨੇ, ਸਾਂਬਰ ਵੀ ਕਹਿ ਦਿੰਦੇ ਨੇ ਜਿਵੇਂ ਬਣਾ। ਜ਼ਿਆਦਾਤਰ ਇਧਰ ਸਾਡੇ ਸਾਂਬਰ ਖਾਂਦੇ ਇਡਲੀ ਸਾਂਬਰ ਹੋ ਗਿਆ, ਡੋਸਾ ਸਾਂਬਰ ਹੋ ਗਿਆ। ਹਨਾ। ਉਹਦੇ ਨਾਲ ਹੀ ਖਾਂਦੇ ਹਨ ਨਾ। ਏਦਾਂ ਕੱਲੀ ਦਾਲ ਨੀ ਨਾ ਬਣਾਉਦਾ ਕੋਈ ਵੀ ਜ਼ਿਆਦਾਤਰ।
ਨਹੀਂ ਸਾਡੇ, ਇਹ ਸਾਡੇ ਪਾਸ ਤਾਂ ਤੁਅਰ ਦੀ ਦਾਲ ਕੱਲੀ ਬਣਦੀ ਹੈਗੀ ਦਾਲ- ਚੋਲ ਜਿਸ ਤਰਾ ਬਣਦੀ।
ਅੱਛਾ- ਅੱਛਾ ਨਾ ਦਾਲ ਵਾਂਗ ਨ ਬਣਾਉਂਦੇ, ਫੇਰ ਉਹ ਪੂਰੀਆਂ ਸਬਜ਼ੀਆਂ -ਸੁਬਜੀਆਂ ਪਾ ਕੇ ਨਾ। ਸਾਂਬਰ ਜੀਵਾ ਮਿਲਦਾ। ਤੁਹਾਨੂੰ ਪਤਾ ਹੀ ਆ ਸਾਂਬਰ ਉਹਦੇ ਨਾਲ ਹਾਂ- ਹਾਂ, ਡੋਸੇ ਨਾਲ ਇਡਲੀ ਹਾਂ- ਹਾਂ। ਵੜਾ ਹਾਂਜੀ। ਓਦਾਂ ਹੀ ਬਣਾਉਂਦੇ ਆ ਹਾਂ।
ਅੱਛਾ।
ਏਦਾਂ ਉਹਦੇ ਨਾਲ ਦਾਲ -ਬਾਟੀ, ਦਾਲ- ਬਾਫਲੀਆਂ ਨਾਲ ਸਵਾਦ ਲੱਗਦੀ ਹੈ ਕੱਲੀ।
ਦਾਲ ਬਫਲੀਏ ਨਾਲ ਹਾਂ, ਹਾਂਜੀ -ਹਾਂਜੀ। ਇਹ ਐਮ ਪੀ, ਐਮ ਪੀ ਦਾ ਮਸ਼ਹੂਰ ਆਈਟਮ ਹੈਗਾ। ਦ ਦਾਲ- ਬਾਟੀ, ਦਾਲ- ਬਾਫਲੇ ਐਮ ਪੀ ਰਾਜਸਥਾਨ ਖਾਧੇ ਸੀ।
ਨਾ ਐਮ ਪੀ। ਹਾਂ ਖਾਧੇ ਮੇਰੀ ਨਨਾਨ ਰਹਿੰਦੇ ਨਾ ਐਮ ਪੀ। ਹਾਂ। ਉਹ ਜਦੋਂ ਆਉਂਦੇ ਨਾ ਫੇਰ ਅਸੀਂ ਉਹਨਾਂ ਕੋਲ ਬਣਵਾਉਂਦੇ ਹਾਂ। ਹਾਂ। ਫਿਰ ਬੜੇ ਸਵਾਦ ਨਾਲ ਖਾਈ ਦੇ ਅਸੀ ਵੀ। ਸਵਾਦ ਲੱਗਦੀ ਹੈ ਤੇ ਰੋਟੀਓ ਹੀ ਏ, ਉਹ ਹਾਂ- ਹਾਂ।
ਮੋਨ ਵਗੈਰਾ ਪਾ ਕੇ ਬਸ ਓਨੂੰ ਸੇਕ ਕੇ ਬਸ, ਟਰਡੀਸ਼ਨਲ ਫੂਡ ਇਕ ਪ੍ਰਕਾਰ ਦਾ।
ਜੋ ਪਰੌਂਠੇ ਵਾਂਗ ਨੀ ਹੋ ਜਾਂਦਾ ਜਿਵੇਂ ਅਸੀਂ ਲੂਣ, ਜਵੈਣ ਵਾਲੇ ਪਰੌਂਠੇ ਬਣਾਉਦੇ ਹਾਂ ਬਸ, ਓਦਾਂ ਹੀ ਹਾਂ, ਸਵਾਦ ਲੱਗਦਾ ਸਾਡੇ ਤੇ। ਮੇਰੇ ਤਾਂ ਹਸਬੈਂਡ ਬੜੇ ਖੁਸ਼ ਹੋ ਕੇ ਖਾਂਦੇ ਨੇ।
ਅੱਛਾ।
ਹਾਂ। ਉਹਨਾਂ ਨੂੰ ਬਹੁਤ ਸਵਾਦ ਲੱਗਦੀ ਹੈ। ਜਦੋਂ ਮੇਰੇ ਨਨਾਨ ਆਉਂਦੀ ਆ। ਕੈਂਦੇ ਨੇਂ ਬਣਾ ਕੇ ਦਿਖਾਓ
ਬਣਾ ਕੇ ਦਿਖਾਓ ਹੂ ਨਈਂ ਸਵਾਦ ਵਾਕੇ ਅੱਛੇ ਲੱਗਦੇ ਟੇਸਟ ਅੱਛਾ ਲੱਗਦਾ। ਇਕ ਦਮ ਦਾਲ ਹੋ ਗਈ ਉਹ ਗਰਮ ਗਰਮ ਰਹਿੰਦੇ ਨੇ ਘਿਓ ਵਾਲੇ। ਬੜੇ ਸੁਆਦ ਲੱਗਦੇ ਨੇ ਹੂੰ ਹੂ ਅਸੀਂ ਵੀ ਬਣਾਂਦੇ ਰਹਿੰਨੇ ਆਂ।
ਹੂੰ ਐਮ ਪੀ ਵੱਲ ਤਾਂ ਹੈ ਹੀ ਵੈਸੇ
ਹਾਂ ਹਾਂ ਇਹ ਧੁੱਪੇ ਧਰੇ ਐਮ ਪੀ ਵੱਲ ਜਿਸ ਤਰ੍ਹਾਂ ਉਬਾਲ ਕੇ ਬਣਾ ਲੈਨੇ ਨਾ ਤੇ ਰਾਜਸਥਾਨ ਵਿੱਚ ਨਾ ਕੰਢੇ ਤੇ ਸੇਕਦੇ ਨੇ। ਗੋਹੇ ਦੇ ਕੰੰਢੇ ਹੁੰਦੇ ਨੇ ਨਾ ਉਹਦੇ ਉੱਪਰ ਸੇਕਦੇ ਨੇ ਉਸ ਤਰ੍ਹਾਂ ਉੱਧਰ ਰਾਜਸ ਥਾਨ ਵਿੱਚ ਬਣਦਾ ਏ ਤੇ ਐਮ ਪੀ ਚ ਪਹਿਲੇ ਬੋਇਲ ਕਰਦੇ ਨੇ ਫੇਰ ਓਵਨ ਰਹਿੰਦਾ ਅਪਣਾ, ਓਵਨ ਰਹਿੰਦੈ ਨਾ ਉਹ ਤੇ ਸੇਕ ਦੇ ਨੇ ਫਿਰ ਆਪਨਾ ਉਹਦੇ ਵਿਚ ਫਰਾਈ ਕਰ ਲਓ ਹਾਂ।
ਨੂੰ ਉਬਾਲਦੇ ਨੀ ਹੈਗੇ ਅਸੀਂ ਵੀ ਸਿੱਧਾ ਹੀ ਉਹ ਗੋਲੇ ਕਰਕੇ ਨਾ ਸੇਕ ਦਿੰਨੇ ਆ ਓਵਨ ਦੇ ਵਿੱਚ
ਅੱਛਾ
ਹਾਂ ਫੇਰ ਉਹਦੇ ਚਾਰ ਬਾਈਟਸ ਕਰਕੇ ਨਾ ਚਾਰ ਟੁਕੜਿਆ ਅਸੀ ਵੀ ਫੇਰ ਘਿਓ ਦੇ ਵਿੱਚ ਉਹ ਕਰਕੇ ਨਾ ਫੇਰ ਖਾਂਨੇ ਆ, ਅਸੀਂ ਵੀ ਏਦਾਂ ਈ ਖਾਂਨੇ ਆਂ। ਅਸੀਂ ਵੀ ਓਦਾ ਹੀ ਖਾਂਦੇ ਹਾਂ ਪਰ ਬਣਦੇ ਬਹੁਤ ਸਵਾਦ ਐ ਹਾਂਜੀ। ਹਾਂਜੀ, ਠੀਕ ਹੈ ਹਾਂਜੀ, ਓਕੇ ਜੀ ਬਾਏ।
ਹੈਲੋ! ਹਾਂਜੀ ਦੀਦੀ। ਹੈਲੋ ਹਾਂਜੀ ਮੈਂ ਕਿਹਾ ਹੋ ਰੱਖਣੀ ਆ ਫ਼ੋਨ ਹੈਨਾ।
ਹਾਂਜੀ, ਹਾਂਜੀ, ਹਾਂਜੀ ਠੀਕ ਹੈ, ਓਕੇ ਜੀ ਹਾਂਜੀ ਠੀਕ ਹੈ ਓਕੇ। ਹਾਂਜੀ ਓਕੇ ਸਤਿ ਸ਼੍ਰੀ ਅਕਾਲ।